ਹਾਂਜੀ ਸਤਿ ਸ੍ਰੀ ਕਾਲ ਜੀ
ਸਤਿ ਸ਼੍ਰੀ ਕਾਲ ਜੀ ਕੀ ਹਾਲ ਚਾਲ ਐ
ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ
ਠੀਕ ਠਾਕ ਓਰ ਕੁਛ ਨੀ ਤੁਹੀ ਦੱਸੋ? ਅਸੀਂ ਤਿਉਹਾਰਾਂ ਬਾਰੇ ਗੱਲ ਕਰੀਏ
ਹਾਂਜੀ ਹਾਂਜੀ ਜ਼ਰੂਰ
ਹਾਂਜੀ ਹਮ ਸਾਲ ਤੁਹਾਨੂੰ ਪਤਾ ਹੀ ਆਪਣਾ ਕਿਹੜਾ ਦੇਸ਼ ਐ ਤਿਉਹਾਰਾਂ ਵਾਲਾ ਦੇਸ਼ ਕਿਹਾ ਜਾਂਦਾ ਇਹਨਾਂ ਨੂੰ ਆਪਣੇ ਇੱਥੇ ਕਿ ਕਈ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਐ
ਹਾਂਜੀ
ਤਿਉਹਾਰ ਸਾਨੂੰ ਤਹਾਨ ਪਤਾ ਹੀ ਏ ਕਿ ਆਪਸ 'ਚ ਸਾਨੂੰ ਜੋੜਦੇ ਆ
ਹਾਂਜੀ
ਭਾਈਚਾਰਾ ਵਧਾਂਦੇ ਆ
ਹਾਂਜੀ ਹਾਂਜੀ
ਹਾਂ ਹਾਂ ਸਾਨ ਸਾਨੂੰ ਇਕੱਲਿਆਂ ਨੂੰ ਇਕੱਲਾ ਭਾਈਚਾਰਾ ਵੀ ਨਹੀਂ ਵਧਾਂਦੇ ਸਾਨੂੰ ਸਾਨੂੰ ਵੱਖਰੇ ਦੇਸ਼ਾਂ ਨੂੰ ਵੀ ਆਪਸ ਵਿੱਚ ਵੀ ਜੋੜਦੇ ਆ
ਹਾਂਜੀ ਹਾਂਜੀ ਉਹ ਤਾਂ ਹੀ ਐ
ਹਾਂਜੀ ਜਿੱਦਾਂ ਕਿ ਆਪਣੇ ਸਾਲ ਦੇ ਸ਼ੁਰੂਆਤ ਵਿੱਚ ਲੋਹੜੀ ਦਾ ਤਿਉਹਾਰ ਆ ਜਾਂਦਾ ਆ
ਹਾਂਜੀ
ਹਾਂ ਲੋਹੜੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕਿਸੇ ਦੇ ਘਰ ਖੁਸ਼ੀਆਂ ਆਂਦੀਆਂ ਉਦੋਂ ਹੀ ਮਨਾਈ ਜਾਂਦੀ ਐ
ਹਾਂਜੀ ਹਾਂਜੀ ਬੇਟਾ ਹੋਵੇ ਜਾਂ ਮੈਰਿਜ ਹੋਈ ਹੋਵੇ
ਹਾਂਜੀ ਹਾਂਜੀ ਜਿੱਦਾਂ ਬੇਟਾ ਹੋ ਗਿਆ ਉਦੋਂ ਮਨਾਈ ਜਾਂਦੀ ਲੋਹੜੀ ਪਾਈ ਜਾਂਦੀ ਹੈ ਤੇ ਜਦੋਂ ਕੋਈ ਨਵੀਂ ਨੇ ਕਿਸੇ ਨੇ ਮੁੰਡੇ ਦਾ ਵਿਆਹ ਹੁੰਦਾ ਐ ਉਦੋਂ ਵੋਟੀ ਪਰਾਹਣੇ ਦੀ ਪਾਈ ਜਾਂਦੀ ਐ ਹਾਂਜੀ
ਹਮ ਹਮ
ਜੀ ਕੁਝ ਦੱਸੋ ਤੁਹਾਡੀ ਲੋਹੜੀ ਕਿੱਦਾਂ ਮਨਾਈ ਗਈ ਸੀ
ਹਾਂਜੀ ਸਾਡੇ ਬਸ ਮੇਰਾ ਜਦੋਂ ਬੇਟਾ ਹੋਇਆ ਸੀਗਾ ਉਦੋਂ ਸੈਲੀਬ੍ਰੇਟ ਕੀਤੀ ਸੀ ਮੇਰੇ ਫਾਦਰ ਲ ਪਤੀਲਾਂ ਕਾਫੀ ਮਤਲਬ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਫੰਕਸ਼ਨ ਕੀਤਾ
ਹਾਂਜੀ।
ਤੇ ਸਾਰੇ ਰਿਸ਼ਤੇਦਾਰਾਂ ਨੂੰ ਅਟੈਂਡ ਕੀਤਾ ਮਤਲਬ ਬੁਲਾਇਆ ਉਹਨਾਂ ਨੂੰ ਤੇ ਫੇਰ ਦਾਂ ਲੋਹੜੀ ਪਾਲੀ ਫਿਰ ਮੂੰਗਫਲੀ, ਰੇੜੀਆਂ, ਗੱਚਕ ਵਗੈਰਾ ਸਾਰੇ ਡਾਂਸ ਵਗੈਰਾ ਭੰਗੜਾ ਲੰਗਰ- ਲੂੰਗਰ ਜੋ ਵੀ ਚਲਦਾ ਉਹ ਸਾਰਾ ਕੀਤਾ ਫੇਰ ਜੇ
ਹਾਂਜੀ- ਹਾਂਜੀ।
ਬਾਲਦੀ ਆ ਏਦਾਂ ਸੈਲੀਬ੍ਰੇਟ ਕਰਦੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆ ਮੁਹੱਲੇ ਵਾਲੇ ਆਉਂਦੇ ਆ। ਸਾਰਿਆਂ ਨੂੰ ਬੁਲਾ ਕੇ ਸੈਲੀਬ੍ਰੇਟ ਕਰਦੇ ਆ ਕਾਫੀ ਵਧੀਆ ਤਿਉਹਾਰ ਆ ਲੋਹੜੀ ਦਾ ਵੀ ਹਾਂਜੀ
ਹਮ ਲੋਹੜੀ ਤੋਂ ਬਾਅਦ ਫਿਰ ਆ ਜਾਂਦਾ ਆਪਣਾ ਵਿਸਾਖੀ ਆ ਜਾਂਦੀ ਹੈ। ਸਾਡੇ ਵੀ ਇੱਥੇ ਵਿਸਾਖੀ ਬੜੀ ਵਧੀਆ ਤਰ੍ਹਾਂ ਮਨਾਉਂਦੇ ਆ। ਅਸੀਂ ਪਿੰਡ ਵਿੱਚ ਰਹਿੰਦੇ ਹਾਂ। ਅਤੇ ਸਾਰੇ ਇੱਥੇ ਐਗਰੀਕਲਚਰ ਵਾਲੇ ਮਤਲਬ ਖੇਤੀਬਾੜੀ ਕਰਨ ਵਾਲੇ ਲੋਕ ਆ
ਹਾਂਜੀ।
ਉਹਨਾਂ ਨੂੰ ਚਾਅ ਚੜਿਆ ਹੁੰਦਾ ਆ ਤੁਹਾਨੂੰ ਪਤਾ ਹੀ ਹੈ ਕਿ ਫਸਲਾਂ-ਫਸਲ ਕਣਕ ਦੀ ਮਤਲਬ ਪੱਕ ਜਾਂਦੀ ਹੈ ਤਾਂ ਉਹਨੂੰ ਮੰਡੀਆਂ 'ਚ ਵੇਚ ਕੇ ਆਉਂਦੇ ਆ ਪੈਸਾ ਕਮਾਉਂਦੇ ਆ
ਹਾਂਜੀ- ਹਾਂਜੀ।
ਹਾਂਜੀ।
ਉਹਨਾਂ ਦਾ ਤੇ ਫੇਵਰੇਟ ਤਿਉਹਾਰ ਆ ਉਹ ਦਾ ਤੇ ਹਾਂਜੀ- ਹਾਂਜੀ ਉਹ ਦਾ ਫੇਵਰੇਟ ਤਿਉਹਾਰ ਹੈ ਵਿਸਾਖੀ ਮੇਲੇ ਲੱਗਦੇ ਆ ਵਿਸਾਖੀ ਦੇ ਕਾਫੀ ਹਮ
ਉਸ ਦਿਨ ਖਾਲਸਾ ਪੰਥ ਦੀ ਸਥਾਪਨਾ ਵੀ ਉਸੇ ਦਿਨ ਹੋਈ ਸੀ।
ਹਾਂਜੀ- ਹਾਂਜੀ।
ਹਾਂਜੀ ਤੇ ਫੇਰ ਇਸ ਇਸ ਲਈ ਉਹ ਬਹੁਤ ਪ੍ਰਸਿੱਧ ਆ ਮਤਲਬ ਵਿਸਾਖੀ ਬਹੁਤ ਜ਼ਿਆਦਾ ਖੁਸ਼ ਹੋ ਕੇ ਸਾਰੇ ਪਬਲਿਕ ਖੁਸ਼ ਖੁਸ਼ ਹੁੰਦੀ ਹੈ ਲੋਕ ਖੁਸ਼ ਹੁੰਦੇ ਆ ਹਮ
ਹਾਂਜੀ ਇਹ ਤਾਂ ਹੈ।
ਹਾਂਜੀ ਵਿਸਾਖੀ ਤੋਂ ਬਾਅਦ ਆਦੇ ਆਪਣੀ ਹੋਲੀ ਆ ਜਾਂਦੀ
ਹਾਂਜੀ- ਹਾਂਜੀ।
ਹਾਂਜੀ ਅ ਤੁਹਾਡੇ ਇੱਥ ਕਿੱਦਾਂ ਹੋਲੀ ਕਿੱਦਾਂ ਮਨਾਉਂਦੇ ਆ
ਹੋਲੀ ਸਾਡੇ ਬਸ ਇਦੇ ਹੀ ਪਹਿਲੇ ਬੱਚੇ ਤਿਆਰੀ ਤਿਓਰੀ ਕਰ ਛ ਡਦੇ ਆ ਪਹਿਲੇ ਬੈਲੂਨ ਲੈਣੇ ਆ ਕਲਰਸ ਲੈਣੇ ਆ ਸਾਰੀ ਤਿਆਰੀ ਤੂਰੀ ਕਰ ਲੈਂਦੇ ਆ ਫਿਰ ਕਾਫੀ ਮੁੰਡੇ ਲਾ ਲਓ ਬਾਈਕਾਂ ਤੇ ਜਾਂ ਉੱਦਾਂ ਮਤਲਬ ਘੁੰਮਣ ਫਿਰਨ ਜਾਂਦੇ ਆ। ਹੋਲੀ ਖੇਡਦੇ ਆਪਣੇ ਫਰੈਂਡਸ ਜਾਂਦੇ ਆਪਣੇ ਰਿਸ਼ਤੇਦਾਰਾਂ ਘਰ ਜਾਂਦੇ ਆ ਸਵੀਟਸ ਲੈ ਕੇ ਜਾਂਦੇ ਆ ਜਿੱਦਾਂ ਹ ਸੈਲੀਬ੍ਰੇਟ ਕਰਦੇ ਆ ਫਿਰ ਉਹ ਇੱਕ ਦੂਜੇ ਰੰਗ ਲਗਾਉਂਦੇ ਇੱਕ ਦੂਸਰੇ ਨੂੰ ਭਗਵਾਨ ਜੀ ਨੂੰ ਰੰਗ ਲਗਾਉਂਦੇ ਆ ਜਿੱਦਾਂ ਕ੍ਰਿਸ਼ਨ ਜੀ ਲਗਾ ਲੋ। ਰੰਗ ਲਗਾ ਕੇ ਤੇ ਫੇਰ ਅੱਗੋਂ ਸਟਾਰਟ ਕਰਦੇ ਆ। ਹੋਲੀ ਦੀ ਰਸਮ ਸ਼ੁਰੂ ਕਰਦੇ, ਫੇਰ ਇੱਕ ਦਸੇ ਨੇ ਤਿਲਕ ਕਰਦੇ ਆ। ਹਮ ਸਾਡੇ ਇੱਥੇ ਕਾਫ਼ੀ ਵੱਡਾ ਪ੍ਰਸਿੱਧ ਗੁਰਦੁਆਰਾ ਉਸ ਦਿ ਝੰਡਾ ਚੜ੍ਹਦਾ ਸਾਡੇ ਇੱਥੇ ਮਤਲਬ ਕਾਫੀ ਪਿੰਡਾਂ-ਪਿੰਡਾਂ ਸਾਰਾ ਪਿੰਡ ਇਕੱਠ ਇਕੱਠਾ ਹੁੰਦਾ ਗੁਰਦੁਆਰੇ ਤੇ ਲੰਗਰ ਵਗੈਰਾ ਲੱਗਦਾ ਵਾ ਪਾਠ ਹੁੰਦੇ ਆ।
ਹਾਂਜੀ- ਹਾਂਜੀ।
ਵੀ ਵਧੀਆ ਤਰ੍ਹਾਂ ਸੈਲੀਬ੍ਰਟ ਕਰਦੇ ਇੱਥੇ ਹੋਲੀ
ਠੀਕ ਹੈ ਜੀ ਹ ਹੋਰ ਆਪਣੇ ਅਤੇ ਹੋਲੀ ਤੋਂ ਬਾਅਦ, ਫਿਰ ਆਪਣੇ ਆ ਜਾਂਦਾ ਆ ਆਪਣੇ ਕਹਿੰਦੇ ਆ ਕਿ, ਰੱਖੜੀ ਆ ਜਾਂਦੀ ਹੈ।
ਹਾਂਜੀ, ਹਾਂਜੀ
ਹਾਂਜੀ ਰੱਖੜੀ ਵੀ ਸਨੂੰ ਪਤਾ ਹੀ ਹੈ। ਭੈਣ ਭਰਾਵਾਂ ਨੂੰ ਇਕੱਠੇ ਕਰਦੀ ਹੈ ਪਰਿਵਾਰਾਂ ਨੂੰ, ਚਾਚੇ, ਤਾਇਆਂ ਨੂੰ ਭੂਆ, ਮਾਸੀਆਂ ਨੂੰ ਸਾਰਿਆਂ ਨੂੰ ਇਕੱਠਾ ਕਰਦੀ ਹੈ। ਕਿਸੇ ਵੀ ਢੰਗ ਨਾਲ ਕੋਈ ਵੀ ਜੋੜ ਕੇ ਰੱਖਦੀ ਹੈ। ਹਾਂਜੀ ਰੱਖੜੀ ਦਾ ਤਿਉਹਾਰ ਏਦਾਂ ਦਾ ਤੇ ਇਹ ਵੀ ਪੂਰੇ ਦੇਸ਼ ਭਰ ਵਿੱਚ ਹੀ ਮਨਾਇਆ ਜਾਂਦਾ ਹੈ ਤਿਉਹਾਰ
ਹਾਂਜੀ
ਹਰ ਧਰਮ ਦੇ ਲੋਕ ਇਹਨੂੰ ਮਨਾਦੇ ਹੈ। ਹਿੰਦੂ, ਮੁਸਲਿਮ, ਸਿੱਖ ਇਸਈਾਈ ਸਾਰੇ ਮਨਾਂਦੇ ਆ
ਹਾਂਜੀ ਹਾਂਜੀ
ਰੱਖੜੀ ਇੱਕ ਇੱਦਾਂ ਦਾ ਤਿਉਹਾਰ ਹੈ ਇਹ ਭੈਣ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਹੈ
ਧਿਆਨ ਦਾ ਤੁ
ਰੱਖਿਆ ਕਰਨ ਦਾ ਪ੍ਰਤੀਕ ਹੈ।
ਹਾਂਜੀ
ਸਾਰੇ ਪਰਿਵਾਰ ਕਿਤੇ ਇਕੱਠੇ ਹੁੰਦੇ ਆ ਮਿਠਿਆਈਆਂ ਲੈ ਕੇ ਜਾਂਦੇ ਇੱਕ ਦੂਜੇ ਨੂੰ ਖਿਲਾਂਦੇ ਆ ਦਿੰਦੇ ਆ
ਹਾਂਜੀ ਹਾਂਜੀ
ਅਤੇ ਭਰਾ ਆਪਣੇ ਭੈਣਾਂ ਨੂੰ ਆਪਣੇ ਗਿਫਟ ਦਿੰਦੇ ਆ
ਹਾਂਜੀ
ਵਧੀਆ
ਸ਼ਗਨ ਵਗੈਰਾ ਦਿੰਦੇ ਹਾਂਜੀ ਵਧੀਆ ਲੱਗਦਾ ਸ਼ਗਨ ਦਿੰਦੇ ਆ ਐਕਸਾਈਟਮੈਂਟ ਰਹਿੰਦੀ ਆ ਸਿਸਟਰ ਨੇ ਆਣਾ ਆ ਜਾਂ ਹਨਾ ਖਾਣਾ ਵਗੈਰਾ ਵਧੀਆ ਤਰ੍ਹਾਂ ਬਣਾਦੀ ਆ ਜੇ ਕਿੱਦਾਂ
ਹਾਂਜੀ ਹਾਂਜੀ
ਚਾਹ ਦੇ ਵਡ ਖਾਣੇ ਦਾ ਹੁੰਦਾ ਫਿਰ
ਹੂੰ ਹੂੰ ਹੂੰ ਹਾਂਜੀ ਫਿਰ ਤੀਆਂ ਦਾ ਤਿਉਹਾਰ ਆ ਜਾਂਦਾ ਸੌਣ ਮਹੀਨੇ
ਹਾਂਜੀ ਸਭ
ਸੋਨ ਮਹੀਨੇ ਸਾਡ ਤੀਆਂ ਦਾ ਤਉਹਾਰ ਮਨੋਦੇ ਆ ਕਿਉਂਕਿ ਪੈਲਾਂ ਇਹ ਸਾਰੇੇ ਤਿਉਹਾਰ ਖਤਮ ਹੁੰਦੇ ਜਾਂਦੇ ਸੀ ਪਰ ਹੁਣ ਫਿਰ ਜਿੱਦਾਂ ਕਿ ਬੱਚਿਆਂ ਨੂੰ ਨੌਲੇਜ ਨੌਲੇਜ ਵਧੇ ਕੁਛ ਆ ਸਕੂਲਾਂ ਚ ਵੀ ਦੱਸਦੇ ਰਹਿੰਦੇ ਆ ਸਕੂਲਾਂ ਚ ਵੀ ਮਨੋਦੇ ਆ ਫਿਰ ਜਿੱਦਾਂ ਤੀਆਂ ਦਾ ਤਿਉਹਾਰ ਖ਼ਾਸ ਕਰਕੇ ਮਨਾਇਆ ਜਾਂਦਾ ਆ ਬੱਚਿਆਂ ਨੂੰ ਦੱਸਿਆ ਜਾਂਦਾ ਆ ਕਿਉਂਕਿ ਉਸ ਦਿਨ ਖਾਸ ਕਰਕੇ ਬੱਚਿਆਂ ਬੱਚਿਆਂ ਬੱਚਿਆਂ ਦੇ ਪੇਰੈਂਟਸ ਨੂੰ ਬੁਲਾਇਆ ਜਾਂਦਾ ਹੈ। ਲੋਕੀ ਅਜ ਕੱਲ੍ਹ ਫੰਕਸ਼ਨ ਰੱਖਦੀ ਹੈ। ਕਿ ਕਿੱਦਾਂ ਆ ਚਰਖੇ ਦਿਖਾਦੇ ਆ ਚਰਖਾ ਸ਼ੋਅ ਕਰਦੇ ਚਾਟੀਆਂ
ਹਾਂਜੀ
ਮਤਲਬ ਭੰਗੜਾ, ਪੱਖੀਆਂ ਏਦਾਂ ਦਾ ਆਪਣਾ ਕਲਚਰ ਦਿਖਾਂਦੇ ਆ ਫੇਰ ਝੂਲੇ ਪੀਂਘਾ-ਪੂੰਘਾ ਪਾਉਂਦੇ ਆ
ਹਾਂਜੀ
ਪੈਲਾਂ ਤਾਂ ਧੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਸੀ ਸੋਨ ਮਹੀਨੇ ਆਪਣੇ ਦੁਬਾਰਾ ਪੇਕਿਆ ਘਰਾਂ ' ਚ ਆਦੀਆਂ ਹੁੰਦੀਆਂ ਸੀ
ਪੇਕੇ ਆ ਨਾਲ ਵੀ ਰੈਨ ਆਉਦੇ ਸੀ ਹਾਂਜੀ ਪੀਘਾ ਵਗੈਰਾ ਝੂਟਣੀਆ
ਹਾਂਜੀ ਹਾਂਜੀ
ਹੁਣ ਚਲੋ ਫੇਰ ਦੁਬਾਰਾ ਤੋਂ ਸਾਰੇ ਫਿਰ ਦੁਬਾਰਾ ਦੁਬਾਰਾ ਜਿੱਦਾਂ ਨਾ ਮਤਲ ਸਟਾਰਟ ਹੋਣ ਲੱਗ ਪਏ ਫੇਰ ਦੁਬਾਰਾ ਉਹ ਵੀ ਸਕੂਲ ਬੱਚੇ ਜਾਂਦੇ ਸਿੱਖਦੇ ਆ ਸਕੂਲੋਂ ਤੇ ਫੇਰ ਚਲੋ ਘਰ ਵੀ ਫੇਰ ਉਹੀ ਆਪਣੇ ਪਰਿਵਾਰ ਚ ਦੇਖਦੇ ਆ ਫੇਰ ਕਰਦੇ ਘਰ ਵੀ ਸੈਲੀਬ੍ਰੇਸ਼ਨ ਬੱਚੇ ਤਿਆਰ ਹੋ ਕੇ ਜਾਂਦੇ ਸਕੂਲ ਫੈਂਸੀ ਡਰੈੱਸ ਕੰਪੀਟੀਸ਼ਨ ਉਹਦੇ 'ਚ ਪਾਰਟੀਸਪੇਟ ਕਰਦੇ ਆ ਕੁੜੀਆਂ ਨੂੰ ਬੜਾ ਚਾਅ ਹੁੰਦਾ ਪਰਾਂਦੇ ਲਗਾਂਦੀਆਂ ਵਾ ਤਿਆਰ ਹੁੰਦੀਆਂ ਕੋਈ ਸੂਟ ਸਵਾ ਕਦੀ ਕੁਛ ਕਰ ਕਦੀ ਕੁਛ ਸਾਰੇ ਵਧੀਆ ਤਰ੍ਹਾਂ ਮਨਾਂਦੇ ਐ ਇਹ ਵਲਾ ਤਿਉਹਾਰ ਵੀ
ਹਮ ਹਮ ਹਮ
ਹਮ
ਹਾਂਜੀ ਹਾਂਜੀ
ਤ ਸਾਰੇ ਵਧੀਆ ਆ ਸ਼ਿਵਰਾਤਰੀ ਲਾ ਲਓ ਨਵਰਾਤਰੇ ਲਗਾ ਲੋ ਹਮ ਸਾਰੇ ਤਿਉਹਾਰ ਵਧੀਆ ਮਨਾਉਣੇ ਚਾਹੀਦੇ ਕੰਜਕਾ ਪੂਜਦੇ ਹਾਂਜੀ ਹਮ ਗਿਫਟ ਕੱਠੇ ਕਰਦੇ ਆ ਫਰ ਕੁੜੀਆਂ ਵਾਸਤੇ ਐਕਸਾਈਟਮੈਂਟ ਕਧੀ ਕੀ ਦੇਣਾ ਬੱਚਿਆਂ ਨੂੰ ਕੀ ਨਹੀਂ ਦੇਣਾ ਹਮ ਸਾਡੇ ਤਾਂ ਬਹੁਤ ਵਧੀਆ ਤਰੀ ਮਨਾਂਨਦੇ ਇੱਥੇ ਨਵਰਾਤਰੇ ਨੂੰ
ਹਾਂਜੀ ਕਿੱਦਾਂ ਮਨਾਂਦੇ ਤਾਡੇ
ਸਾਡੇ ਸਵੇਰੇ ਤਿੰਨ ਵਜੇ ਜਦੋਂ ਸ਼ੁਰੂ ਹੋ ਜਾਂਦੇ ਆ ਵਾਜਾ ਆਨ ਲਗ ਪੈਂਦੀ ਆ ਕੀ ਹਾਂ ਬੱਚਿਆਂ ਦੀਆਂ ਬਣਾਂਦੇ ਚਣੇ ਬਣਾਂਦੇ ਆ ਪੂੜੀਆਂ ਬਣਾਂਦੇ ਆ ਤੇ ਹਲਵੇ ਦਾ ਪ੍ਰਸ਼ਾਦ ਹੁੰਦਾ ਕਈ ਚਾਵਲ ਵੀ ਬਣਾਂਦੇ ਆ ਜਾਂ ਕਈ ਚਾਵਲ ਉਬਾਲ ਇਹਨਾਂ ਜ ਚਾਵਲ ਬਨਾਂਦੇ ਆ ਫੇਰ ਨਾਲ ਬੱਚਿਆਂ ਨੂੰ ਗਿਫਟ ਵਗੈਰਾ ਦਿੰਦੇ ਬੀ ਪੈਸੇ ਜਿਦਾ ਕੀ ਬਿਸਕਿਟ ਦਾ ਪੈ ਜਾ ਲੀਸ ਵਗੈਰਾ ਹੋ ਗਿਆ ਇਦਾਂ ਦੀ ਚੀਜ਼ਾਂ ਬੱਚਿਆਂ ਨੂੰ ਦਿੰਦੇ ਆ ਨਾਰੀਅਲ ਦਾ ਪ੍ਰਸ਼ਾਦ ਰੱਖਦੇ ਆ ਨਾਲ ਹਮ ਬੁਲਾਂਦੇ ਬੱਚਿਆਂ ਨੂੰ ਘਰ ਬੁਲਾਂਦੇ ਕੱਜਕਾਂ ਨੂੰ ਪੈਰੀ ਹੱਥ ਲਗਾਂਦੇ ਉਹਨਾਂ ਦੇ ਤੇ ਫਿਰ ਉਹਨਾਂ ਨੂੰ ਘਰ ਮਤਬ ਬਣਾ ਕੇ ਜਿੱਦਾਂ ਸਾਰਾ ਉਹ ਚ ਰੱਖਦੇ ਆ ਤੇ ਫੇਰ ਉਹਨੂੰ ਖਵਾਂਦੇ ਵੀ ਇਹਨਾਂ ਨੂੰ
ਹਾਂਜੀ ਹਾਂਜੀ
ਇਸ ਤਰ੍ਹਾਂ ਸੈਲੀਬ੍ਰੇਟ ਕਰਦੇ ਨੇ ਬਰਥਡੇ
ਹਾਂਜੀ
ਹਮ
ਹਮ ਤੇ ਉਸ ਤੋਂ ਬਾਅਦ ਆ ਜਾਂਦਾ ਆਪਣਾ ਦਸ ਅਅ ਦੁਸਹਿਰਾ ਦੁਸਹਿਰੇ ਵਿੱਚ ਬਹੁਤ ਜਿਆਦਾ ਧੂਮਾਂ ਪਈਆਂ ਹੁੰਦੀਆਂ ਆ ਝਾਕ ਝਾਕੀਆਂ ਨਿਕਲਦੀਆਂ ਸ਼ੋਭਾ ਯਾਤਰਾ ਨਿਕਲਦੀ
ਹਾਂਜੀ ਹਾਂਜੀ ਹਮ ਕਾਪੀ ਤੇ ਲੱਗਾ ਰਹਿੰਦਾ ਰਾਮ ਲਾ ਲਓ ਸ਼ਹਿਰਾਂ ਚ ਤੇ ਬਹੁਤ ਚੱਲਦਾ ਰਾਮਲੀਲਾ ਵਗੈਰਾ ਦਾ ਰਾਮਲੀਲਾ ਹੁੰਦੀਆਂ ਜੀਥੇ ਬੜੀ ਐਕਸਾਈਟਮੈਂਟ ਹੁੰਦੀ ਲੋਕਾਂ ਨੂੰ ਦੇਖਣ ਦੀ ਅੱਜ ਆਹ ਸੀਨ ਆਣਾ ਅੱਜ ਆਹ ਸੀਨ ਜਾਣਾ ਬਹੁ ਮਤਲਬ ਜਾਂਦੇ ਦੇਖਣ ਜਾਂ ਦੇਖਣ ਜਾਂਦੇ ਆ ਕਾਫੀ ਜਣੇ
ਹਮ ਦੁਸਹਿਰਾ ਵੈਸੇ ਵੀ ਸਾਨੂੰ ਦੱਸਦਾ ਹੈ ਬੁਰਾਈ ਤੇ ਅ ਸੱਚਾਈ ਦਾ ਪ੍ਰਤੀਕ ਐ
ਹਾਂਜੀ ਹਾਂਜੀ
ਜਦੋਂ ਉਸ ਦਿਨ ਰਾਵਣ ਨੂੰ ਆ ਜਲਾਇਆ ਜਾਂਦਾ ਆ ਰਾਵਣ ਨੂੰ ਬੁਰਾਈ ਦੱਸੀ ਗਈ ਏ। ਤਾਂ ਰਾਮ ਆਪਣੇ, ਰਾਮ ਚੰਦਰ ਜੀ ਚੰਗਿਆਈ 'ਤੇ ਚੱਲਦੇ ਸੀਗੇ। ਓ ਦੱਸਦੇ ਆ, ਕਿ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਏ, ਤੇ ਬੁਰਾਈ ਦਾ ਅੰਤ ਈ ਹੁੰਦਾ ਆ।
ਹਾਂਜੀ -ਹਾਂਜੀ ਬੁਰਾਈ ਦਾ ਅੰਤ ਹੁੰਦਾ, ਹਾਂਜੀ।
ਹਾਂਜੀ -ਹਾਂਜੀ। ਤੇ ਬਾਕੀ ਤੁਹਾਨੂੰ ਪਤਾ ਹੀ ਏ, ਫਿਰ ਆਪਣਾ ਉਹ ਆ ਜਾਂਦਾ, ਦੀਵਾਲੀ ਆ ਜਾਂਦੀ ਏ।
ਹਾਂਜੀ ਹਾਂਜੀ ਬਿਲਕੁਲ।
ਏ, ਮੇਰਾ ਤਾਂ ਸਭ ਤੋਂ ਜ਼ਿਆਦਾ ਮਨਪਸੰਦ ਦਾ ਤਿਉਹਾਰ ਦੀਵਾਲੀ ਏ। ਸਭ ਤੋਂ ਜ਼ਿਆਦਾ, ਕਿਉਂਕਿ ਇਸ ਲਾਈਟਾਂ ਲੱਗਦੀਆਂ ਪੂਰੇ ਘਰਾਂ ਦੀਆ ਸਫਾਈਆਂ ਹੁੰਦੀਆਂ, ਘ ਆਪਣੇ ਘਰ ਘਰ ਕੀ, ਮੁਹੱਲੇ ਕੀ, ਪਿੰਡ ਕੀ, ਸਾਰੇ ਇੱਕ ਵੋਟੀ ਵਾਂਗੂ ਸ਼ਿੰਗਾਰੇ ਜਾਂਦੇ ਆ। ਲਾਈਟਾਂ ਲਗਾਈਆਂ ਜਾਂਦੀਆਂ, ਘਰ ਸਜਾਏ ਜਾਂਦੇ ਆ। ਦੀਪਮਾਲਾ ਹੁੰਦੀ ਐ, ਤੁਹਾਨੂੰ ਪਤਾ ਈ ਐ।
ਹਾਂਜੀ- ਹਾਂਜੀ ਦੀਪ ਮਾਲਾ ਹੁੰਦੀ ਏ।
ਹਾਂਜੀ, ਉਸ ਦਿਨ ਲਕਸ਼ਮੀ ਮਾਤਾ ਦਾ ਪੂਜਨ ਵੀ ਕੀਤਾ ਜਾਂਦਾ ਆ, ਪਟਾਕੇ ਚਲਾਏ ਜਾਂਦੇ ਆ। ਉਦੋਂ ਵੀ ਦੇਖਲੋ ਆਪਣੇ ਰਿਸ਼ਤੇਾਰ ਨੂੰ ਗਿਫਟ ਆਪਾਂ ਇੱਕ ਦੂਜੇ ਨੂੰ ਦਿੰਦੇ ਆ। ਸੈਲੀਬ੍ਰੇਟ ਚੀਜਾਂ ਵੱਧੀਆ ਕਰਤਿਆ ਆਪਣੇ ਘਰ ਬੁਲਾ ਕਈ ਜਿਹੜੇ ਆਂਦੇ ਰਿਸ਼ਤੇਦਾਰ, ਉਹਨਾਂ ਨੂੰ ਉਹਨਾਂ ਲਈ ਵੱਧੀਆ -ਵੱਧੀਆ ਖਾਣੇ ਬਣਾਦੇ ਆ, ਇੱਕ ਉਹਨਾਂ ਨੂੰ ਡੱਬ ਫੇਰ ਆਪਾ ਮਿਠਾਈਆਂ ਵਗੈਰਾ ਦਿੰਦੇ ਆ, ਬੱਚੇਆਂ ਲਈ ਖਲੌਣੇ, ਪਟਾਕੇ
ਹਾਂਜੀ।
ਸਭ ਤੋਂ ਜ਼ਿਆਦਾ ਵਧੀਆ ਆ, ਮਤਲਬ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ।
ਹਾਂਜੀ -ਹਾਂਜੀ ਕਾਫੀ ਗਿਫਟਸ ਵਗੈਰਾ ਦਿੰਦੇ ਆ। ਇੱਕ ਦੂਸਰੇ ਨੂੰ ਹਾਂ- ਹ
ਹਾਂਜੀ।
ਹਮ ਸਾਰੇ ਤਿਹਾਰ ਵੱਧੀਆ ਨੇ ਹਾ।
ਹਾਂਜੀ।
ਹ ਚਲੋ ਠੀਕ ਐ ਜੀ, ਬੋਤ ਵੱਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ।
ਓਕੇ ਧਨਵਾਦ, ਓਕੇ- ਓਕੇ -ਓਕੇ।